ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਭਾਜੀ।
ਭਾਜੀ ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ?
ਹਾਂਜੀ, ਠੀਕ ਠਾਕ ਤੁਸੀਂ ਸੁਣਾਓ ਜੀ?
ਹੋਰ ਕੀ ਹਾਲ ਚਾਲ ਜੇ? ਹੈਲੋ ਹੈਲੋ। ਹੈਲੋ
ਹੈਲੋ
ਹੈਲੋ, ਹਾਂਜੀ ਭਾਜੀ ਕੀ ਹਾਲ ਚਾਲ ਜੇ?
ਵਧੀਆ, ਵਧੀਆ, ਵਧੀਆ ਜੀ ਤੁਸੀਂ ਸੁਣਾਓ?
ਹੋਰ ਕੀ ਕਰਦੇ, ਵਧੀਆ- ਵਧੀਆ ਤੁਹਾਡਾ ਦੱਸੋ? ਹਾਂਜੀ ਕਿਰਪਾ ਮਹਾਰਾਜ ਦੀ।
ਚਲੋ ਵਧੀਆ ਵਾ, ਕਿਰਪਾ ਚਾਈਦੀ।
ਹੋਰ ਤੁਸੀਂ ਸੁਣਾਓ?
ਬਾ ਵਧੀਆ ਭਾ ਜੀ।
ਵਧੀਆ, ਹੋ ਠੀਕ ਘਰ ਪਰਿਵਾਰ ਤੁਹਾਡੇ ਸਾਰੇ?
ਵਧੀਆ- ਵਧੀਆ ਤੁਸੀਂ ਸੁਣਾਓ?
ਮੈਂ ਕਿਹਾ ਗਰਮੀ ਬੜੀ ਹੋਣਡੀ ਐ। ਪੈਣ ਦੀ ਤੁਹਾਨੂੰ ਮਤਲਬ, ਗਰਮੀ ਪਸੰਦ ਗਰਮੀ? ਹਾਂਜੀ- ਹਾਂਜੀ।
ਮੈਂ ਹਾਡੇ ਆਪ ਇਥੇ। ਮਹੱਲੇ ਲੈਟ ਗਈ ਥੀ, ਪੰਜ- ਪੰਜ ਮਿੰਟ ਬਾਅਦ ਲੈਟ ਬੰਦ। ਕਰ ਦੋ ਘੰਟਾ ਚਲਾਉਗੀ, ਫੇਰ ਲਾਈਟ ਬੰਦ ਕਰਦੋਗੀ।
ਗਰਮੀ ਦਾ ਐਹੀ ਸਿਆਪਾ ਲੈਟ ਬਹੁਤ ਜਾਂਦੀ ਹੈ ਭਾਜੀ ਯਾਰ।
ਅਤੇ ਹੋਰ। ਗਰਮੀ ਬਹੁਤ ਜ਼ਿਆਦਾ ਹੋਏਗੀ ਇਸ ਟਾਈਮ।
ਵੈਸੇ ਤੁਹਾਨੂੰ ਸਿਆਲ ਪਸਦ ਪਸੰਦ ਆ, ਕਿ ਗਰਮੀ ਪਸੰਦ ਆ। ਮੌਸਮ ਕਿਹੜਾ ਵਧੀਆ ਲੱਗਦਾ।
ਮੌਸਮ ਕਿਹੜਾ ਵਧੀਆ ਲੱਗਦਾ? ਸਿਆਲ ਪਸੰਦ ਵੈਸੇ ਵੀ ਮੈਨੂੰ। ਸਿਆਲ- ਸਿਆਲ ਠੀਕ ਆ, ਹਾਂਜੀ ਸਿਆਲ ਮੈਨੂੰ ਵਧੀਆ। ਨਾ ਆਪਣਾ ਬਿਸਤਰੇ ਬੈਠੇ ਹੋ ਆਰਾਮ ਨਾਲ।
ਗਰਮੀ ਚ ਬਹੁਤ ਸਿਆਪਾ ਲੈਟ ਇੱਕ ਤ ਲੈਟ ਬਹੁਤ ਜਾਂਦੀ ਹੈ। ਅ ਪਾਣੀਆਂ ਅ ਫਸਲਾਂ ਨੂੰ ਪਾਣੀ ਲਾਂਦੇ ਕਿਸਾਨ ਤਾਂ ਲੈਟ ਬੜੀ ਕੱਟਦੇ। ਘੱਟ ਤੇ ਹੋਰ ਲਗੇ ਜੇ ਲੰਬੇ- ਲੰਬੇ।
ਹ ਹਾਂਜੀ।
ਮੈਂ ਕਿਹਾ ਕਿਸਾਨ ਐਨੂੰ ਝੋਨੇ ਨੂੰ ਪਾਣੀ ਲਾਉਂਦੇ ਨਾ, ਤੇ ਫੇਰ ਲੈਟ ਕੱਟ ਦਿੰਦੇ ਪਿੱਛੋਂ। ਓਨਾਂ ਨੂੰ ਜ਼ਆਦਾ ਲੈਟ ਦਿੰਦੇ ਨਾ ਫੇਰ। ਤਾਂ ਕਰਕੇ ਕੱਟ ਲੱਗਦੇ ਲੰਬੇ- ਲੰਬੇ। ਸਿਆਲਾ ਐ ਬਹੁਤ ਬੁਰਾ ਹਾਲ ਹੋਇਆ ਪਇਆ ਐ।
ਬੁਰਾ ਹੋਇਆ ਪੇਆ।
ਛੋਟੇ- ਛੋਟੇ ਬੱਚੇ ਹੁਣ ਦੱਸੋ ਕੀ ਕਰਣ ਏਨੀ ਗਰਮੀ ਹੋਈ ਹੂਈ। ਦਸ- ਦਸ, ਪੰਦਰਾਂ- ਪੰਦਰਾਂ ਮਿੰਟ ਬਾਦ ਲੈਟ ਚਲੀ ਜਾਂਦੀ।
ਸਾਡੇ ਮਹੱਲੇ ਵਿੱਚ ਇੱਕ ਛੋਟਾ ਬੱਚਾ ਓ ਰੋਂਂਦਾ ਰਿਹਾ ਬੋਤ ਜ਼ਆਦਾ।
ਰੋਂਦੇ ਰਹਿੰਦੇ ਬੱਚੇ ਛੋਟੇ- ਛੋਟੇ। ਮੁੜਕੇ ਘੰਟਾ- ਘੰਟਾ, ਦੋ- ਦੋ ਘੰਟਾ ਲੈਟ ਨੀ ਆਉਂਦੀ।
ਹਾਂਜੀ।
ਸਿਆਲਾਂ ਚ ਠੀਕ ਆਪਣਾ ਜਿੱਥੇ ਮਰਜ਼ੀ ਸੋਵੋ। ਲੈਟ ਜਾਏ ਭਾਵੇਂ ਨਾ ਆਏ। ਆਏ ਭਾਵੇਂ ਨਾ ਆਏ, ਅਪਣਾ ਮਸਤ ਠੀਕ ਰਹੀਦਾ। ਰਜਾਈਆਂ ਚ ਵੜ ਕੇ ਫੋਨ ਵੇਖੋ ਅਪਨੇ।
ਹਾਂ ਏ ਗੱਲ ਹੈਗੀ।
ਹਾਂ, ਸਿਆਲਾਂ ਚ ਰਵੀ ਰੋਟੀ। ਪਾਣੀ ਵੀ ਮਤਲਬ ਖਰਾਬ ਨੀ ਹੁੰਦਾ ਛੇਤੀ। ਹੁਣ ਮੰਨ ਲਓ ਦੁਪਹਿਰ ਦੀ ਬਣਾਈ ਸਬਜ਼ੀ ਰਾਤ ਨੂੰ ਖ਼ਰਾਬ ਹੋ ਜਾਂਦੀ ਗਰਮੀਆਂ ਚ। ਰੋਟੀ ਦਾ ਨੁਕਸਾਨ ਹੋ ਜਾਂਦਾ।
ਓ ਤਾਂ ਹੁੰਦਾ ਈ ਐ ਜੀ।
ਹਰ ਚੀਜ਼ ਦਾ ਨੁਕਸਾਨ ਗਰਮੀਆਂ ਨਾਲ ਕੰਮ ਕਾਰ ਵੀ ਨੀ ਚਲਦੇ ਸਾਡੇ, ਏਡੀ ਗਰਮੀ ਚ ਕਸਟਮਰ ਨਿਕਲਦਾ ਈ ਨੀ ਬਾਹਰ ਘਰੋਂ।
ਓ ਤੇ ਗੱਲ ਤੁਹਾਡੀ ਸਹੀ ਕੋਈ ਨੀ
ਐਨੀ ਗਰਮੀ ਪੈਨ ਡੀ ਏ ਕੀ ਕਰੀਏ? ਹੋਰ ਤੁਸੀ ਸੁਣਾਓ ਕੀ ਕਰਦੇ ਹੁਣ? ਕਿੱਦਾਂ ਲੰਗਿਆ ਦਿਨ ਅੱਜ?
ਲੰਗ ਈ ਗਿਆ ਦਿਨ।
ਲੰਘ ਈ ਗਿਆ। ਕੀ ਐਸਾ ਕੀ ਹੋ ਗਿਆ ਜੇ?
ਕੁਛ ਨਈ ਐ ਬਸ ਸਵੇਰ ਦੀ ਲੈਟ ਸਵੇਰ ਦੀ ਲਾਈਟ ਗਈ ਦੀ ਏ
ਉਦਾਸ ਹੋਏ ਦੇ ਮੈ ਕਿਹਾ ਬੜੇ।
ਹੁਣੇ, ਓਹੀ ਬਸ ਸਵੇਰ ਦੀ ਲਾਈਟ ਗਈ ਦੀ ਐ।
ਲਾਈਟ ਗਈ ਪਰੇਸ਼ਾਨ ਹੋਏ ਦੇ ਆ ਤੁਸੀ ਵੀ ਨਾਲ।
ਹਾਂਜੀ ਜੀ ਹਾਂ ਡਿਮ ਲਾਈਟ ਲੜਾਈ ਹੋ ਗਈ ਲਾਈਟ ਦੇ ਚੱਕਰ ਚ।
ਲੜਾਈ ਹੋ ਗਈ ਕਿਹਦੀ?
ਓ ਮਹੱਲੇ ਚ ਦੋ ਜਣੇ ਲੜ ਪਏ ਸੀ ਲਾਈਟ ਦੇ ਚੱਕਰ ਚ। ਅ ਹਾਂ ਗ ਗੁਆਂਢੀ ਨੀ ਮਤਲਬ ਜਿਵੇਂ ਮਹੱਲੇ ਲਾਈਟ ਨੀ ਗਈ। ਓ ਕੋਈ ਠੀਕ ਰਖ ਠੀਕ ਠੀਕ ਕਰਵਾਣ ਵਾਸਤੇ ਬੁਲਾਇਆ ਹੋਣਾ।
ਅੱਛਾ।
ਸਿਫਾਰਸ਼ ਸਫੂਰਸ਼ਜ ਪਾਈ ਗਏ ਨੇ ਤੇ ਓ ਕਹਿੰਦੇ ਆ ਆਪਸ ਦੇ ਇੱਕ ਗੁਆਂਢੀ ਕਹਿੰਦਾ ਕੇ ਵੀ ਜੇ ਲਾਈਟ ਏਨਾਂ ਦੀ ਠੀਕ ਕਰਨੀ ਸਾਡੀ ਵੀ ਠੀਕ ਕਰੋ।
ਅੱਛਾ।
ਏਨਾਂ ਦੀ ਕਿਉ ਕਰਨ ਦੇ ਪਏ ਓ ਤੇ ਫੇਰ
ਹਾਂ ਹਾਂ ਗੱਲ ਤਾਂ ਠੀਕ ਆ, ਜੇ ਠੀਕ ਕਰਨ ਆਏ ਸਾਰੇ ਮਹੱਲੇ ਦੀ ਠੀਕ ਕਰ ਜਓ।
ਤੇ ਹੋਰ ਹੁਣ ਇੱਕ ਦੋ ਘਰ ਚ ਲਾਈਟ ਠੀਕ ਕਰਕੇ ਗਏ ਤੇ ਹੋਰ ਹੂੰ ਇੱਕ ਦੋ ਲਾਈਟ ਮਹੱਲੇ ਠੀਕ ਕਰ ਤੇ ਗਏ ਬਾਕੀ।
ਅੱਛਾ ਬਾਕੀਆਂ ਦੀ ਫੇਰ ਨੀ ਕਰਕੇ ਗਏ ਹੈਂ।
ਬਾਕੀਆਂ ਦੇ ਕਰਕੇ ਨਹੀਂ ਗਏ। ਉਹਦੀ ਭਾਜੀ ਦੁਨੀਆਂ ਸਿਫਾਰਸ਼ਾਂ ਤੇ ਚੱਲਦੀ ਸਾਰੀ।
ਹਾਂ ਸਿਫਾਰਸ਼ ਤੇ ਲੱਗਦੀ ਹਰ ਕੰਮ 'ਚ ਹੀ ਲੱਗਦੀ ਸਿਫਾਰਸ਼।
ਹਾਂ ਤੇ ਫਿਰ। ਤੇ ਤੁਹਾਨੂੰ ਪਤਾ ਲੋਕੀਂ ਪੈਸ ਪੈਸਾ ਹੋਣਾ ਚਾਹੀਦਾ ਬਸ।
ਆਹ ਪੈਸਾ ਆਉਣਾ ਚਾਹੀਦਾ ਸਾਰੇ ਕੰਮ ਹੋ ਜਾਂਦੇ ਭਾਜੀ ਸਹੀ ਗੱਲ ਕਹਿਣਦੇ ਤੁਸੀਂ। ਉਹਨਾਂ ਦਾ ਅਹ ਰੋਟੀ ਰਾਟੀ ਖਾ ਲਈ ਜੇ।
ਨਹੀਂ ਅਜੇ ਖਾਣੀ ਐ
ਹਜੇ ਖਾਣੀ ਹਾਂ।
ਹਾਂਜੀ ਖਾਣੀ ਹੈ।
ਅੱਛਾ ਅੱਛਾ ਹੋਰ ਸੁਣਾਓ ਕੀ ਬਣਾਇਆ।
ਵਧੀਆ। ਅੱਜ ਵੈਸੇ ਦਾਲ ਬਣੀ ਸੀ, ਮੂੰਗਰਾ ਸੱਚ ਮੂੰਗਰਾ ਬਣਿਆ।
ਮੂੰਗਰਾ ਇਹ ਕਾਹਦਾ ਬੰਦਾ ਮੈਂ ਤਾਂ ਪਹਿਲੀ ਵਾਰੀ ਸੁਣਿਆ।
ਤੇ ਜਿਹੜੇ ਭਾਜੀ 'ਚ ਮਿਠਾਈ ਨਹੀਂ ਹੁੰਦੀ ਇੱਕ।
ਬਣਦਾ ਕਿਸ ਚੀਜ਼ ਦਾ ਵੇਸਣ ਦਾ ਦੂਜਾ।
ਨਹੀਂ ਵੇਸਣ ਦਾ ਨਹੀਂ ਬਜ਼ਾਰੋਂ ਬਜ਼ਾਰੋਂ ਮਿਲਦਾ ਮੂੰਗਰਾ। ਮੂੰਗਰਾ ਬਣਾ ਦੋ ਓਦੀ ਸਬਜ਼ੀ ਬਣਦੀ ਹਾਂਜੀ।
ਹਲਵਾਈਆਂ ਤੋਂ ਮਿਲਦਾ।
ਹਾਂਜੀ ਹਲਵਾਈਆਂ ਕੋਲੋਂ ਹਲਵਾਈਆਂ।
ਅੱਛਾ ਮੂੰਗਰਾ ਕੇ ਇਹਨੂੰ ਫੇਰ ਕਿਸ ਟਾਈਪ ਦਾ ਬਣਦਾ ਆ ਸੁੱਕਾ ਸੁੱਕਾ ਕੇ।
ਨਹੀਂ ਸੁੱਕਾ ਨਹੀਂ ਗਿੱਲਾ ਗਿੱਲਾ ਜਿਦਾਂ। ਅ ਆਲੂ ਮਟਰ ਨਹੀਂ ਬਣਦੇ ਜਿੱਦਾਂ ਹਾਂਜੀ ਹਾਂਜੀ। ਉਂਝ ਹੀ ਬਣਦਾ ਹੈ।
ਅੱਛਾ ਅੱਛਾ ਸਵਾਦ ਲੱਗਦਾ ਖਾਣ 'ਚ।
ਹਾਂਜੀ ਬਹੁਤ ਸਵਾਦ ਹੈ।
ਬਹੁਤ ਸਵਾਦ ਹੈ।
ਤੁਸੀ ਤੁੂੰਹੀ ਖਾਣਾ ਜੇ।
ਨਾ ਮੈਂ ਤਾਂ ਕਦੀ ਖਾ ਕੇ ਨਹੀਂ ਦੇਖਿਆ ਚਲੋ ਕੋਈ ਨੀ ਤੁਹਾਡੇ ਵੱਲ ਆਵਾਂਗੇ। ਫਿਰ ਖਵਾ ਦਿਓ।
ਹਾਂਜੀ ਕੋਈ ਨੀ ਜ਼ਰੂਰ ਆਓ ਜੀ ਸੱਦ ਕੇ ਆਓ।
ਸ਼ੁਕਰੀਆ ਮਹਾਰਾਜ ਤੁਹਾਡਾ ਇਹਨਾ ਸਤਿਕਾਰ ਕੀਤਾ ਹੈ।
ਹਾਂਜੀ ਅਸੀਂ ਤੇ ਤੁਹਾਨੂੰ ਕਿਹਾ ਹੀ ਆ ਆ ਜਾਓ।
ਨਹੀਂ ਹੋ ਜਾਂਦੇ ਹਾਂ ਹੋ ਜਾਂਦੇ ਹਾਂ ਤੇ। ਮਤਲਬ ਮੈਂ ਗਰਮੀ 'ਚ ਕੰਮ ਧੰਦੇ ਵੀ ਨਹੀਂ ਚੱਲਦੇ। ਤੇ ਗਰਮੀ 'ਚ ਉਂਝ ਵੀ ਬੁਰਾ ਹਾਲ ਹੋ ਜਾਂਦਾ। ਤੁਹਾਨੂੰ ਵੇਖਲੋ ਸਾਰਾ ਦਿਨ ਹੋਣਾ।
ਹਾਂਜੀ। ਹੁਣ ਅੱਗੇ ਗਲੀ। ਇਸ ਟਾਈਮ ਟ ਇਸ ਟਾਈਮ ਸਾਡੀ ਗਲੀ 'ਚ ਕੋਈ ਬੰਦਾ ਨਹੀਂ ਹੁੰਦਾ ਸਾਰੇ ਬਾਹਰ ਬੈਠੇ ਦੇ।
ਸਾਰੇ ਬਾਹਰ ਬੈਠੇ।
ਸਾਰੇ ਬਾਹਰ ਬੈਠੇ ਹੋਣੇ ਹੂੰ।
ਅੱਛਾ ਅੱਛਾ ਅੱਛਾ।
ਹਵਾ ਹਵਾ ਚੱਲਦੀ ਪਈ ਨਾ ਸੋਹਣੀ ਸੋਹਣੀ। ਹਾਂਜੀ।
ਬਰਸਾਤਾਂ ਬਰਸੂਤਾਂ ਪਈਆਂ ਤੁਹਾਡੇ ਓਥੇ ਕਿ ਨਹੀਂ।
ਬਰਸਾਤਾਂ ਹਜੇ ਕਿੱਥੇ। ਕਿੰਨਾ ਮਿੰਨ ਜੀ ਹੁੰਦੀ ਹੈ ਪੜ੍ਹਾਸ ਪਾ ਕੇ ਚੱਲ ਜਾਂਦੀ ਹੈ।
ਪੜ੍ਰਾਸ ਪੈ ਜਾਂਦੀ ਆਂ
ਹਾਂਜੀ।
ਅੱਛਾ ਅੱਛਾ
ਮੈਂ ਕਿਹਾ ਤੁਹਾਨੂੰ ਤਾਂ ਹੀ ਪੁੱਛਣ ਡ ਮੈਂ ਕਿਹਾ ਗਰਮੀ ਪਸੰਦ ਆ ਤੇ ਸਿਆਲ ਪਸੰਦ ਆ
ਨਹੀਂ ਸਿਆਲ ਪਸੰਦ ਹੈ ਸਿਆਲ ਵਧੀਆ ਹੁੰਦਾ ਨਾ ਕੋਈ ਲੈੜ ਲੂਟ ਦੀ ਟੈਂਨਸ਼ਨ ਨਾ ਲੈਟ ਦੀ ਟੈਂਸ਼ਨ ਉੱਥੇ ਕੋਈ ਹਾਂਜੀ
ਨੀਂਦ ਵੀ ਵਧੀਆ ਜਾਂਦੀ ਰਾਤੀ ਸਿਆਲਾਂ ਚ ਰਜਾਈ ਲੈ ਕੇ ਸੋੋ ਨਾ ਦੁੱਧ ਪੀ ਲੈ ਜ਼ਰਾ
ਹੂੰ ਹੁਣ ਕਈ ਜਣੇ ਘੁੰਮਣ ਗਏ ਨਾਨਕੇ ਨੂਣ ਕੇ
ਨਾਨਕੇ ਕਈ ਭੂਆਾਰੇ ਗਏ ਕਈ ਮਾਸੀਆ ਗਏ
ਹਾਂਜੀ
ਕੋਈ ਪਹਾੜਾਂ ਚ ਗਿਆ ਘੁੰਮਣ
ਹਾਂਜੀ, ਕਈ ਗੁਰਦੁਆਰੇ ਗਏ ਦੂਰ-ਦੂਰ। ਨਈ-ਨਈ ਭਾਈ ਆਏ ਹਜੇ ਤੱਕ ਤੇ ਨੀ ਗਏ।
ਅੱਸ਼ਾ, ਅੱਸ਼ਾ, ਅੱਸ਼ਾ। । । ਹਾਂ ਮੈਂ ਕਿਹਾ, ਗਰਮੀ ਇਨੀ ਪੈਣ ਦੀ ਮੈਂ ਕਰੀਏ ਤੇ ਕਰੀਏ ਕੀ।
ਬੋਤ ਜਾਦੀ ਗਰਮੀ ਪਈ ਬੋਤ ਈ ਜਾਦੀ।
ਬੁਰਾ ਹਾਲ ਹੋਇਆ ਪਿਆ, ਲੋਕੀ ਘਰੋਂ ਨੀ ਨਿਕਲਦੇ, ਕੰਮ ਕਾਰ ਵੀ ਕੁਛ ਠੱਪ ਜਹੇ ਪਏ ਐ।
ਹਾਂਜੀ।
ਦੁਕਾਨ ਤੇ ਚੜਦਾ ਈ ਕੋਈ ਨੀ ਗਾਕ, ਆਂਦਾ ਈ ਨੀ। ਗਰਮੀ ਇਨੀ ਪੈਣ ਦੀ ਬਈ ਇੱਕਾ ਦੁੱਕਾ ਗਾਕ ਵਾ ਛੋਟਾ-ਮੋਟਾ ਈ।
ਗਰਮੀ ਬੋਤ ਆ, ਆ ਹੁਣ ਗਰਮੀ
ਹੋਰ ਭਾਜੀ ਕੰਮ ਕਾਰ ਕੀ ਕਰਦੇ ਜੇ?
ਕੰਮ ਕਾਰ ਕੋਈ ਨੀ ਦੇਖ
ਹਾਂਜੀ।
ਦੁਕਾਨ ਤੇ ਲੱਗੇ, ਰੈਡੀਮੇਡ ਕੱਪੜਿਆਂ ਦੀ।
ਅੱਛਾ, ਦੁਕਾਨ ਤੇ ਲੱਗੇ ਤੁਸੀਂ।
ਹਾਂਜੀ।
ਅਸ਼ਾ, ਅਸ਼ਾ, ਅਸ਼ਾ ਠੀਕ ਐ। ਚਲੋ ਵਧੀਆ, ਜੋ ਮਿਲ ਜੇ ਓਈ ਠੀਕ ਕਿਯੋੰ?
ਹਾਂ ਐ ਵੀ ਗੱਲ ਤੁਹਾਡੀ ਸਈ।
ਜੇੜਾ ਮਾੜਾ ਮੋਟਾ ਮਿਲ ਜੇ ਓਈ ਠੀਕ।
ਹੂੰ, ਓਈ ਬੋਤ ਆ।
ਮਤਲਬ ਤੁਹਾਨੂੰ ਕੰਮ ਆਉਂਦਾ ਸਾਰਾ ਕੱਪੜੇ ਦਾ?
ਹਾਂਜੀ ਕੱਪੜੇ ਜਿਵੇਂ ਕਿਸੇ ਨੇ ਗਾਹਕ ਨੇ ਡੀਲ ਕਰਨੀ ਹੋਵੇ ਇਹ ਸਭ ਆਉਂਦਾ ਵਾ।
ਆਂਦਾ ਸਾਰਾ ਤੁਆਨੁ?
ਹਾਂਜੀ, ਸਭ ਆਉਂਦਾ।
ਅਸ਼
ਜਿਵੇਂ ਗਾਹਕ ਨਾਲ ਗੱਲ ਕਰਨੀ ਹਾਂਜੀ ਡੀਲ, ਡੀਲ। ਕਰਨੀ ਆਉਂਦੀ, ਹਾਂਜੀ ਗਾਹਕ ਨਾਲ ਗੱਲਬਾਤ ਕਰਨੀ ਹੁੰਦੀ
ਚਲੋ ਫੇਰ ਤੇ ਵਧੀਆ ਐ। ਫੇਰ ਤੇ ਠੀਕ ਐ।
ਹਾਂਜੀ।
ਹੋਰ ਦੱਸੋ ਕੀ ਹਾਲ ਚਾਲ ਤੁਹਾਡੇ?
ਤੁਹਾਡੇ ਵੀ ਓਥੇ ਲੈਂਟ ਲੂਟ ਹੈਗੀ ਕਿ ਨਈ ਗਈ ਹੋਈ।
ਸਾਡੇ ਵੀ ਜਾਂਦੀ ਬੋਤ, ਰਜਾ ਤਾਂ ਹੀ ਤਾਂ ਤੁਹਾਨੂੰ ਮੈਂ ਕਹਿਣ ਦਿਆਂ ਪਰੇਸ਼ਾਨ ਹੋਏ ਪਏ ਗਰਮੀ ਤੋਂ। ਲੈਟ ਬੋਹ ਜਾਂਦੀ ਨਾ।
ਹੂੰ, ਲੈਟ ਤੇ ਭਾਈ ਜਾਂਦੀ ਤੇ ਹੋਰ ਏ ਵੀ, ਏ ਵੀ ਗੱਲ ਤੁਹਾਡੀ ਸਈ ਲੈਟ ਨੀ ਆਂਦੀ।
ਲੈਟ ਆਉਂਦੀ ਕਿਉਂ ਨੀ ਆਉਂਦੀ ਨੀ, ਬੱਚੇ ਪਰੇਸ਼ਾਨ ਹੋਂਦੇ।
ਹੂੰ।
ਵੇਖਨੇ ਹੁਨ ਆਉਂਦੀ ਲੈਟ ਕੇ ਨਈ ਕਰੋ ਫੋਨ ਫਾਨ
ਹਾਂਜੀ ਓ ਤੇ ਕਰਾਂਗੇ, ਕੰਪਲੇਂਟ ਤੇ ਕਰਾਂਗੇ।
ਹਾਂ ਯਾ ਕੰਪਲੇਂਟ ਕੰਪਲੂਟ ਕਰਾਓ, ਦੋ-ਚਾਰ ਮਹੱਲੇ ਆਲੇ ਕੱਠੇ ਹੋ ਕੇ ਕਰਾਓ।
ਕਯੁ ਬਤਾਉ? ਹੁਣ ਦੋ ਜਗਾ ਉਹ ਜ਼ਰੂਰ ਗਯਾ ਹੋਵੇਗਾ ਵੇ। ਕਰਾਉਣੀ ਪੈਣੀਆ ਨੇ ਜਿਸ ਤਰ੍ਹਾਂ ਕਰਨੀਆ ਨਹੀਂ ਤਾਂ ਨਹੀਂ ਤੇ ਰਾਤ ਨੂੰ ਨੀਂਦ ਨਹੀਂ ਆਉਣੀ ਵੇ।
ਰਾਤ ਨੂੰ ਨੀਂਦ ਆਉਣੀ ਨੀ ਤੁਹਾਨੂੰ।
ਹਾਂ, ਚਲੋ ਭਾਈ ਜੀ ਓਕੇ ਜੀ ਓਕੇ ਓਕੇ ਕੋਈ ਗ ਓਕੇ ਸਤਿ ਸ਼੍ਰੀ ਅਕਾਲ ਜੀ ਓਕੇ